ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਬਸ ਵਧੀਆ। ਤੁਸੀਂ ਦੱਸੋ ਕੀ ਕਰਦੇ ਪਏ ਹੋ?
ਵਧੀਆ ਬਸ ਕੁਛ ਨੀ ਯਾਰ ਬੈਠਾ ਹੀ ਸੀ ਮੈਂ ਤੁਹਾਨੂੰ ਯਾਦ ਕਰਦਾ ਸੀ। ਤੁਹਾਡਾ ਫੋਨ ਆ ਗਿਆ।
ਹਾਂ ਹਾਂ ਨਹੀਂ ਮੈਂ ਤੁਹਾਨੂੰ ਉਸ ਦਿਨ ਫ਼ੋਨ ਕੀਤਾ ਸੀਗਾ ਸਾਡੀ ਗੱਲ ਰਹਿ ਗਈ ਸੀ ਮੇਰੇ ਗੈਸਟ ਆ ਗਏ ਸੀ ਨਾ।
ਪਤਾ ਹੀ ਨਹੀ ਲੱਗਿਆ ਉਸ ਦਿਨ ਤੁਹਾਡਾ ਫੋਨ ਆਇਆ ਨਾ ਤੁਹਾਨੂੰ ਦੱਸਿਆ ਬਿਜ਼ੀ ਹੁੰਦਾ ਨਾ ਬਸ ਉਸ ਚੱਕਰ ਚ ਕੋਈ ਨਾ ਸੋਰੀ।
ਕੋਈ ਨੀ ਬਸ ਉਹ ਗੈਸਟ ਆ ਗਏ ਸੀ ਫਿਰ ਮੈਂ ਓਹਨਾ ਚ।
ਹਾਂ ਅਰੇ ਯਾਰ ਤੁਹਾਨੂੰ ਪਤਾ ਗਰਮੀਆਂ ਹੋਈਆਂ ਦੀਆਂ ਛੁੱਟੀਆਂ ਪਈਆਂ ਦੀਆ ਬੱਚਿਆਂ ਦੀ ਬੱਚੇ ਇਹਨਾਂ ਲਉ ਪੀਂਦੇ ਨਾ ਘਰ ਮੈਂ ਕੁਝ ਕਹਿਣ ਦੀ ਹੱਦ ਨੀ।
ਸਾਡੇ ਵੀ ਇਹੀਓ ਹਾਲ ਹੈ ਐਥੇ ਕਦੀ ਫੋਨ। ਫੋਨ ਕਦੀ ਟੀਵੀ ਫਿਰ ਮੈਂ ਨਾ ਹੁਣ ਪਤਾ ਕੀ ਕੀਤਾ ਦਾ ਪਤਾ ਕੀ ਬੱਚਿਆ ਦੀ ਨਾ ਆਈਸਾਈਟ ਮੇਰੇ ਓਹ। ਕੁੜੀ ਦੀ ਨਾ ਅੱਖਾਂ ਖ਼ਰਾਬ ਹੋਦੀਆਂ ਪਈ ਸੀ ਉਹਨੂੰ ਫਿਰ ਮੈਂ ਉਹਨੂੰ ਨਾ ਇਨਡੋਰ ਨਹੀਂ ਨਹੀਂ ਸੁਣੋ ਫਿਰ ਮੈਂ ਨਾ ਓਹ ਇਨਡੋਰ ਗੇਮਸ ਲਿਆ ਕੇ ਦਿੱਤੀ ਦੀ ਜਿਵੇਂ ਲੂਡੋ ਹੋ ਗਈ ਕੈਰਮ ਬੋਰਡ ਹੋ ਗਿਆ ਇਵੇਂ ਦਾਦੀ ਨਾਲ ਖੇਡਦੀ ਰਹਿੰਦੀ ਐ ਗੇਮਾਂ ਸਗੋਂ ਥੋੜ੍ਹਾ ਕੁਆਲਟੀ ਟਾਈਮ ਵੀ ਹੁੰਦਾ ਉਹਦਾ ਐਵੇਂ ਹੈ ਨਾ।
ਅੱਛਾ ਅੱਛਾ ਹਾਂ ਤੇ
ਹਾਂ ਕਿਉਂਕਿ ਉਹ ਟੀਵੀ ਜ਼ਿਆਦਾ ਵੇਖਣਾ ਨਹੀਂ ਚਾਹੀਦਾ ਬੱਚਿਆਂ ਨੂੰ ਖਰਾਬ ਕਰਦਾ ਅੱਖਾਂ ਸੇਹਤ ਖਰਾਬ ਕਰਦੀ ਹੈ ਸਾਡੀੇ। ਹੈ ਨਾ ਦਿਮਾਗ 'ਤੇ ਗਲਤ ਅਸਰ ਪਾੰਦੈ।
ਹਾਂ, ਔ ਤੇ ਹੈ।
ਹਾਂ, ਪੈਲੇ ਪੈਲੇ ਮੇਰੇ ਬੱਚਿਆਂ ਦਾ ਟਾਈਮ ਟੇਬਲ ਨੀ ਬਣਿਆ ਦਾ ਸੀ, ਕੋਈ ਵੀ ਕਦੀ ਉੱਠਣਾ ਟੀ ਵੀ ਵੇਖਣਾ, ਫੇਰ ਖਾਣਾ, ਫੇਰ ਟੀ ਵੀ ਵੇਖਣਾਂ। ਫਿਰ ਹੋਣ ਮੈਂ ਪ੍ਰੋਪਰ ਟਾਈਮ ਟੇਬਲ ਬਣਾਯਾ ਦੈ। ਉੱਠਣਾ ਬਰਸ਼
ਹਾਂ, ਐ ਐਪ ਤੇ ਤੁਸੀਂ ਬੜਾ ਵਧੀਆ ਕੀਤਾ, ਤੁਸੀਂ ਟਾ ਮ ਟੇਬਲ ਬਣਾ ਲਿਆ ਪਤਾ ਕੀ ਤੁਸੀਂ ਟਾਈਮ ਟੇਬਲ ਬਣਾਯੈ, ਓਦੇ ਕਰਕੇ ਬੱਚਿਆਂ ਦਾ ਨਾ ਥੋੜਾ ਰੁਟੀ ਟੀਮ ਵੀ ਬਣ ਜਾਂਦੈ, ਵੀ ਕਿੰਨੇ ਵਜੇ ਉੱਠਣਾ ਏ, ਕਿੰਨੇ ਵਜੇ ਸਟੱਡੀ ਕਰਨੀ ਏ, ਕਿੰਨੇ ਵਜੇ ਖਾਣਾ ਪੀਣੈ, ਕਿੰਨੇ ਵਜੇ ਖੇਲਣੈ।
ਬਿਲਕੁਲ ਬਿਲਕੁਲ ਪਤਾ ਕੀ ਐ, ਐ ਵੇਖੋ ਹੁਨ ਐ ਏਕ ਮੀਨਾ ਖਰਾਬ ਜਾਏਗਾ ਨਾ, ਫੇਰ ਐਦਾ ਸਕੂਲ ਸ਼ੁਰੂ ਹੋਏਗਾ ਨਾ ਫਿਰ ਇਨਾਂ ਨੂੰ ਬੜੀ ਦਿ ਦਿੱਕਤ ਆਣੀ ਏ, ਏਨਾਂ ਨੂੰ ਤਾਂ ਆਣੀ ਆਣੀ ਏ ਸਾਨੂੰ ਨਾਲ ਆਣੀ। ਦਿੱਕਤ। ਕਿਉਂਕਿ ਟਾਈਮ ਟੇਬਲ ਨੀ ਬਣਿਆ, ਹੁਣ ਐ ਉੱਠਦੇ ਸੀ ਗਿਆਰ ਗਿਆਰਾਂ ਬਾਰਾਂ ਬਾਰਾਂ ਵਜੇ। ਕਾਮ ਅਲੀ ਵਿਚਾਰੀ ਆ ਕੇ ਬੈਠੀ ਰੈੰਦੀ, ਹੁਣ ਚੀਜ਼ਾਂ ਨੀ ਸਾੰਭਾਗੇ, ਸਫਾਈ ਕਿਥੋ ਹੋਏਗੀ? ਫਿਰ ਦੋ ਤੇਨ ਦੇਨ ਓਹ ਐ ਵੀਂ ਮੈਨੂੰ ਐਵੇਂ ਈ ਵਾਪਸ ਭੇਜਿਆ ਵੇ। ਫੇਰ ਉਤੋਂ ਕੋਈ ਨਾ ਕੋਈ ਗੈਸਟ ਮੈੰਦੀ ਦਿੱਕਤ ਹੋਣ ਲੱਗ ਗੀ ਬੜੀ ਫੇਰ ਮੈਂ ਕੀ ਕੀਤਾ ਮੈਂ ਕਿਆ ਤੁਸੀਂ ਟਾਈਮ ਟਾਈਮ ਨਾਲ ਉਠਾਂਦੀ ਸ ਤੂ ਉਨੂੰ ਨੁਆ ਧੂਆ ਕੇ ਸਾਈਡ ਤੇ ਬਾ ਦਿੰਦੀ ਸੀ। ਚੀਜਾ਼ ਸਾਮ ਲੈਣੀਆਂ ਸੀ ਕਮ ਅਲੀ ਨੇ ਆਕ ਦੇਖੋ ਕੰਮ ਤਾਂ ਦੇਖੋ ਅਪਣਾ ਟਾਈਮ ਤੇ ਕਰੋਗੇ ਤਾਂ ਈ ਸ਼ਡਿਊਲ ਬਣੇਗਾ ਨਾ, ਐਵੇਂ ਤਾਂ
ਹਾਂ ਔ ਤੇ ਹੈ ਵੇਖੋ, ਟਾਈਮ ਤੇਈ ਕੰਮ ਕਰਣੈ। ਪੈਂਦੈ ਔਦੇ ਵੇਚ ਏ ਤੁ ਤੁਸੀਂ ਜਿੰਨਾ ਲੇਟ ਕਰੋਗੇ, ਓਨਾ ਲੇਟ ਹੋਏਗਾ, ਹੈਨਾ।
ਹਾਂਜੀ, ਬਿਲਕੁਲ ਬਿਲਕੁਲ‌
ਹਾਂਜੀ ਹਾਂਜੀ, ਕੋਈ ਨੀ ਤੁਸੀਂ ਬੜਾ ਵਧੀਆ ਕੀਤਾ ਜੇ, ਜੇ ਤੁਸੀਂ ਟਾਈਮ ਟੇਬਲ ਬਣਾ ਲਿਆ ਨਾ ਬੱਚਿਆਂ ਦਾ ਬੌਤ ਵਧੀਆ ਕੀ
ਹਾਂ ਵੇਖੇ, ਵੇਖੋ ਬੱਚੇ ਡਿਸਪਲਿਨ ਵੀ ਸਿੱਖ
ਹਾਂ ਐ ਹਾਂ, ਬਿਲਕੁਲ ਤੁਸੀਂ ਬੜੀ ਵਧੀਆ ਗੱਲ ਕੀਤੀ, ਐਤੇ ਐਸ ਹਾਂ ਟਾਈਮ ਟੇਬਲ ਦੇ ਨਾਲ ਨਾਲ ਤੁਹਾਡੇ ਬੱਚੇ ਡਿਸੀਪਲਿਨ ਇਚ ਰੈਣਗੇ। ਹੈਨਾ, ਉਸ ਚੀਜ਼ ਦਾ ਬੜਾ ਫ਼ਰਕ ਪੈਂਦੈ। ਹਾਂਜੀ, ਬਸ ਅੱਜ ਮੈਂ ਕਿਸੇ ਦੇ ਘਾਰ ਆਯਾ ਦਾ ਸੀ, ਤੇ ਔਨਾਂ ਨੇ ਕਿਸ ਦਾ ਮਤਲਬ ਕਿ ਡਿਨਰ ਸੀ ਕਿਸੇ ਦਾ ਉਹਨਾਂ ਰਿਲੇਟਿਵਸ ਦਾ ਅਤੇ ਬੜੀ ਲੇਟ ਨੇ ਹੁਣ ਦਾ ਨ ਲੈਦੇ ਹਾਂ ਹਾਂ ਬਸ ਉਹੀ ਤੇ ਅਰੇ ਰਿਵਾੜੀ ਤੋਂ ਆਏ ਨੇ ਨਾ ਕਿੰਨਾ ਟਾਈਮ ਹੋ ਗਿਆ ਬੜੇ ਸਾਲਾਂ ਬਾਅਦ ਆਏ ਨੇਨ ਚਾਰ ਸਾਲਾਂ ਬਾਅਦ ਉਹ ਜਾਣ ਦਾ ਨਾਂ ਨੀ ਲੈਂਦੇ ਬਈ ਤੁਸੀਂ ਉਚਾ ਹੋ ਬੰਦੇ ਨੂੰ ਪਤਾ ਕੀ ਥੋੜਾ ਫ
ਹਾਂ ਸਹੀ ਗ ਪਹਿਲਲੇ ਇੱਕ ਹੁੰਦਾ ਨਾ ਜਦੋਂ ਕੋਈ ਬੰਦਾ ਜਾਂਦਾ ਫਿਰ ਉਸ ਆਪਣਾ ਆਰਾਮ ਨਾਲ ਖਾਸ ਸਕ ਕਿਸੇ ਨੂੰ ਸਾਹਮਣੇ ਖਾਧਾ ਵੀ ਨਹੀਂੀ ਜਾਂਦਾ ਹੈਲੋ ਜਾਂ ਜੀ ਜੀ ੀ ਅਸੀਂ ਪਤਾ ਕੀ ਕਰਦੇ ਦੋਂ ਛੋਟੇ ਹੁੰਦੇ ਸੀ ਕੋਈ ਮਹਿਮਾਨ ਨ ਹਨ ਨਾ ਇਹਦਾ ਨੂੰ ਕੀਨ ਸਕੂਲ ਚ ਵੀ ਅਗੇ ਰੱਖਦੇ ਸੀ ਤੁਸੀਂ ਦੇ ਕਰਦੇ ਸੀ ਕਦੋਂ ਜਾਵੇ ਵੀ ਸਾਡੀ ਮਿਹਨਤ ਸੀ ਵੀ ਉਹਨਾਂ ਦੇ ਸਾਨੂੰ ਕਵੇ ਕੋਈ ਚੀਜ਼ ਲੈਣੀ ਨੇ
ਹਾਂਜੀ ਬਿਲਕੁਲ ਬਸ ਉਹਓ ਨਾ ਥਹਾਡਾ ਨੈਟਵਰਕ
ਰਜ਼ਾਨਾਂ ਫ ਫਿਰ ਉਹਨਾਂ ਨੇ ਜਾਣਾ ਤਾਂ ਫਿਰ ਅਸੀਂ ਨਾਲੀ ਨਮਕੀਨ ਖਣੀ ਬਿਸਕੁਟ ਖਾਣੇ ਆ ਤੇ ਘਰਦੇ ਕਹਿੰਦੇ ਸੀ ਹਾਏ ਭਗ ਉਹ ਮੋੜ ਕੇ ਵਾਪਸ ਆ ਜਾਂਦੇ
ਅੱਛਾ ਅੱਛਾ ਹਾਂਜੀ ਹੈਲੋ ਹਾਂਜੀ ਹਾਂਜੀ ਹੋਰ ਤੁਸੀਂ ਜਾਣਾ ਇਸ ਵਾਰ ਘੁੰਮਣ ਕਿੱਥੇ ੀ
ਨਹੀਂ ਹਾਨਦੇ ਕੋਲ ਪਲੈ ਹੀ ਹੈ ਬਾਕੀ ਦੇ ਜਾਵਾਂਗੇ ਤੇ ਤੁਹਾਨੂੰ ਦੱਸਾਂਗੇ ਜ਼ਰੂਰ ਕਿੱਥੇ ਪਲੈਨ ਬਣਾਵਾਂਗੇ
ਹਾਂਜੀ ਹਾਂਜੀ ਸਹੀ ਕਹਿ ਰਹੇ ਤੁਸੀਂ ਹੋਰ ਨਹੀਂ ਅਸੀਂ ਅਨੰਦਪੁਰ ਸਾਹਿਬ ਜਾਣਾ ਸੀ ਹੁਣ ਤੁਹਾਨੂੰ ਪਤਾ ਬਾਰਿਸ਼ਾਂ ਲੱਗੀਆਂ ਦੀਆਂ ਬੜੀਆਂ ਤੇ ਹੁਣ ਅਸੀਂ ਸੋਚਿਆ ਕਿ ਚਲੋ ਅਸੀਂ ਨਾ ਅਗਲੇ ਮਹੀਨੇ ਜੁਲਾਈ ਚ ਚੱਲਾਂਗੇ ਵਿੱਚੋਂ ਤੁਹਾਨੂੰ ਪਤਾਕ ਦੀ ਛੁੱਟੀ ਹੁੰਦੀ ਬੱਚਿਆਂ ਦੀ ਇਹ ਇੱਕ ਦਿਨ ਜਾਵਾਂਗੇ ਸਵੇਰੇ ਅਗਲੇ ਦਿਨ ਆ ਜਾਗੇ
ਵੀ ਲੈ ਜਾਣਾ ਕਿਵੇਂ ਆਪਣੀ ਗੱਡੀ ਤੇ ਜਾਓਗੇ ਥੋੜਾ ਸਾਈਡ ਤੇ ਹੋ ਕੇ ਗੱਲ ਕਰ ਲੋ ਬੜੀ ਆਵਾਜ਼ ਆ ਰਹੀ ਸੀ
ਅੱਛਾ ਅੱਛਾ ਉਹ ਮੈਂ ਤੁਹਾਨੂੰ ਦੱਸਿਆ ਨਾ ਗੈਸਟ ਆਦੇ ਦਾ ਡਿਨਰ ਬਸ ਹੁਣ ਸਾਰੇ ਨੇ ਤੁਹਾਨੂੰੇਖਣਾ ਪੈਂਦਾ ਥੋੜਾ ਉਹਨਾਂ ਵੀ ਅੈਂਡ ਜਨ ਰਦਾ
ਇਹ ਹਾਂ
ਹਾਂਜੀ ਤੁਸੀਂ ਵੀ ਆ ਜਾਓ ਖਾ ਲੋਓ ਅੱਜ ਅਸੀਂ ਪਤਾ ਕੀ ਬਣਾਇਆ ਜੇ ਅਸੀਂ ਬਣਾਈਏ ਦਾਲ ਮੱਖਣੀ ਪਨੀਰ ਟਰ ਮਸਾਲਾ ਰਾਈਸ ਬਣਾਏ ਨੇ ਨਾ ੋੜਾ ਜਿਹਾ ਰ ਥੋੜਾ ਰਹਿ ਤ ਪਾਇਆ ਦੋ ਤਿੰਨ ਬੰਦਿਆਂ ਦਾ ਬਸ ਅੱਧੇ ਬੰਦੇ ਖਣਦੇ ਨੀ ਨਾ ਤੁਹਾਨੂੰ ਪਤਾ ਫਿਰ ਇਹਨਾਂ ਨੇ ਬੰਦੇ ਦੇ ਹੀ ਪਾਏ ਕਮ ਸੇ ਕਮ ਤੁ ਬਈ ਆਪਣਾ ਪਰਿਵਾਰ ਕੋ ਖਾਂਣਦਾ ਹੀ ਬਸ ਇਹਨਾਂ ਨੂੰ ਹੈ ਹੀ ਨਹੀਂ ਥੋੜਾ ਹਾਂਜੀ ਹਾਂਜੀ ਬਾਕੀ ਆਈਸ ਕਰ੍ਰੀਮ ਮਿਲ ਆਏ ਹ ਅਸੀਂ ਅਮੂਲ ਦੀ ਟੂਟੀ ਫਰੂਟੀ ਹੈ ਫਲੇਵਰ ਹਾਂ ਆ ਜਾਓ ਖਾ ਲਓ
ਬਸ ਹੁਣ ਮੈਂ ਇਸ ਟਾਈਮ ਤਾਂਵਾਂਗੇ ਨੀ ਖਾਣ ਐਂਵੇ ਕਰਲੋ ਤੁਸੀਂ ਮੇਰੇ ਰਿਸ਼ਤੇ ਰੱਖ ਦਿੋ ਮੈਂ ਕੱਲ ਆ ਕ ਦਣੀ
ਤੁ ਤੁਹਾਡੇਤੇ ਰੱਖਣ ਦਾ ਹਾਬ ਵੀ ਨਹੀਂ ਹੈ ਤੁਸੀਂ ਹੁਣੇ ਆ ਜਾਓ
ਨਹੀਂ ਤੁਸੀਂ ਐਵੇਂ ਕਰੋ ਨਾ ਕਿਸੇ ਮਹਿਮਾਨਾਂ ਨੂੰ ਕਿਸੇ ਮਹਿਮਾਨਾਂ ਨੂੰ ਸਬੁ ਜਾਾਰ
ਦੇਖੋ ਇਹ ਜਿਹੜੇ ਮਹਿਮਾਨ ਆਏ ਤੇ ਨਾ ਇਹਨਾਂ ਨੇ ਆਪਣਾ ਉਸ ਪਾਸੇ ਜਾਣਾ ਹੈ ਵਿਸ਼ਨੂੰ ਗਾਰਡਨ ਹੈਾ ਤੇ ਤੁਸੀਂ ਆਪਣਾ ਰਹਿੰਦੇ ਹੋ ਆਪਣਾ ਮੋਲ ਡਾਨ ਤੇ ਫਿਰ ਕਿੰਨਾ
ਨਹੀਂ ਨਹੀਂ ਹੈ ਨਾ ਸ਼ੋਟ
ਨਹੀਂ ਦੇਖੋ ਸੈੜੇ ਗਿਆਰਾਂ ਵੱਜ ਜਾਣਗੇਨਾਂ ਨੂੰ ਜਾਣਦੇ ਹੋਏ ਹੁਣ ਅਗਲੇ ਥੱਕੇ ਦਿਨ ਸਵੇਰ ਆਏ ਦਿ ਨੇ ਇੰਨੇ ਘਰ ਜਾਣਗੇ ਤੁਹਾਨੂੰ ਦੇਣ ਤੋੜੀ ਆਉਣਗੇ ਆਈਸ ਕ੍ਰੀਮ
ਜ਼ਿਆਦਾ ਲੇਟ ਵੀ
ਬਸ ਅਾਰੇ ਪਤਾ ਕਿ ਪਹਿਲੇ ਨਾ ਉਹ ਦੋ ਜਣੇ ਆਏ ਸੀ ਫੇਰ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਇਨਵਾਈਟ ਕਰ ਲਿਆ ਉਹਨਾਂ ਦੀ ਪੂਰੀ ਫੈ ਹੁਣ ਤੁਹਾਨੂੰ ਪਤਾ ਕੋਈ ਚਾਰ ਬੰਦੇਿਆਉਣ ਫਿਰ ਥੋੜ੍ਹਾ ਦੇਖਣਾ ਪੈਂਦਾ ਨਾ ਕਰਕੇ ਹੁਣ ਆਏ ਦਿ ਨੇ ਹੁਣ ਥੋੜਾ ਉਹਨਾਂ ਨੂੰ ਵੀ ਦੇਖ ਰਹੇ ਸੀ ਤੇ ਬਸ ਫੋਨ ਆ ਗਿਆ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਗੱਲ ਕਰਾਂ ਹਨਾ
ਅੱਛਾ ਅੱਛਾ ਨਹੀਂ ਐਸੀ ਕੋਈ ਗੱਲ ਨਹੀਂ ਤੁਸੀਂ ਅਟੈਂਡ ਕਰ ਲਓ ਆਪਣੇ ਗੈਸਟ ਬੈ ਲਦੇ
ਨਹੀਂ ਨਹੀਂ ਕੋਈ ਗੱਲ ਨਹੀਂੀ ਦੇਖੋ ਨਹੀਂ ਐਸੀ ਕੋ ਕੋਈ ਗੱਲ ਨੀ ਹੈ ਉਹ ਆਪਣਾ ਹੈਗੇ ਨੇ ਅਸੀਂ ਆਪਣਾ ਹੈਗੇ ਨੇ ਸਾਡੀ ਫੈਮਿਲੀ ਚ ਬੜੇ ਬੰਦੇ ਨੇ ਜੋ ਅਟੈਂਡ ਕਰ ਰਹੇ ਨੇ ਚੱਲ, ਮੈਂ ਤੁਹਾਡੇ ਨਾਲ ਗੱਲ ਕਰੀ ਹਾਂਜੀ, ਹਾਂਜੀ। ਹੋਰ ਸੁਣਾਓ, ਹਰ ਪਰਿਵਾਰ ਸ ਵਧੀਆ?
ਹਾ। ਸੋ ਵਧੀਆ। ਵੈਸੇ, ਇਸ ਟਾਈਮ ਨਾ ਸਾਡੇ, ਸਾਡੇ ਪਤਾ ਕੀ ਗਟ ਆਂਦੇ ਨਾ, ਦੁਪਹਿਰੇ ਹੋ ਕੇ ਚਲੇ ਜਾਂਦੇ ਨੇ, ਰਾਤੀ ਦੇਖੋ ਆਪਣੇ ਟਾਈਮ ਨਾਲ ਸੋਣਾ ਆਉਂਦਾ ਹੈ ਨਾ।
ਠੀਕ ਹੈ। ਅਜਕਲ ਨਾ, ਉਹਵੇ ਬੜਾ ਹਨ।
ਅ ਅ ਸੁਣਾਦੇ। ਡਾਂਸ ਪਚਰ ਵੀ ਸੁਣਦਾ, ਠੀਕ ਆ। ਬਸ, ਮੈਂ ਕੰਮ ਸ਼ੁਰੂ ਕਰਨ ਦੀ ਸੋਚਦੀ ਵੀ ਸੀ। ਹਾਂ, ਮੈਂ ਨਾ ਥੋੜ੍ਹਾ, ਨੇਲਸ ਵਗੈਰਾ ਦਾ ਕੰਮ ਸਿੱਖਿਆ ਸੀ।
ਅੱਛਾ ਅੱਛਾ! ਹਾਂ ਉਹ ਤੇ ਹੈ।
ਹਾਂ।
ਅਤੇ ਉਹਦੀ ਮਰੀ ਪ੍ਰੋਫਾਈਲ ਵੀ ਬਨੀ ਦੀ ਹੈ। ਤੁਸੀਂ ਕਸਟਮਰ ਬਣਵਾ ਦੇ ਨਾ ਮੈਨੂੰ।
ਖੋਲ ਤੁਸੀਂ।
ਨੀਲਸ, ਨੀਲਸ, ਮੀਲਸ ਬਣਾਉਣ ਦਾ ਐਕ।
ਅੱਛਾ ਤੁਸੀਂੇ ਸ਼ੁਰੂ ਕਰ ਜੇ? ਉਹ ਸਾਡੇ, ਸਾਡੇ ਘਰ ਵੀ ਹੈਗੀ ਜੇ। ਹੁਣ ਉਹ ਵੀ ਕਰਦੀ ਹੈ। ਉਹ ਵੇਖੋ ਮੈਂ ਅਗਰ ਤੁਹਾਡਾ ਕਿਸੇ ਨੂੰ ਕਵਾਂਗਾ ਨਾ, ਤੇ ਉਹਦੇ ਨਾਲ ਫਿਰ ਮੇਰੀ ਥੋੜ੍ਹੀ ਵਿਗੜ ਜਾਏਗੀ। ਉਹ ਕਹਗੀ ਦੇਖੋ ਮੈਂ ਕਾਫੀ ਟਾਈਮ ਤੋਂ ਸਿੱਖੀ ਆਣੀ ਹਾਂ। ਹਾਂ ਉਹ ਬੜੇ ਵਧੀਆ ਕਰਦੀ ਜੇ। ਲੋਕ ਕਿਤੇ ਐਸੇ ਹੈਗੇ ਜੇ, ਕਰਾ ਲੈਂਦੇ ਪੈਸੇ ਨੀ ਦਿੰਦੇ। ਕਿੰਨਾ, ਕਿੰਨਾ ਟਾਈਮ ਕਹਿਣਗੇ ਅਸੀਂ ਦੇਣੇ ਨੇ, ਦੇਵਾਂਗੇ, ਬਈ ਮੈਂ ਉਹਨੂੰ ਕਿਹਾ ਵੀ ਬ ਤੇਰਾ ਸਮਾਨ ਤੇ, ਸਮਾਨ ਤਾਂ ਪੈਸੇ ਦਾ ਹੀ ਆਉਂਦਾ ਨਾ ਆਉਣਗੇ। ਇੱਕ ਵਾਰ ਕਰਾਉਣਗੇ, ਦੂਜੀ ਵਾਰ ਕਰਾਉਣਗੇ, ਤੀਜੀ ਵਾਰ ਕਹਿਣਗੇ, ਮੇਰੀ ਜੋਬ ਲੱਗ ਗਈ ਮੈਂ ਦੇ ਬਟ ਦਿੰਦੇ ਹੀ ਨਹੀਂ। ਐਵੇਂ ਨਹੀਂੀ ਕਰਨਾ ਚਾਹੀਦਾ। ਪਤਾ ਕਿਸ ਦਾ ਹੱਕ ਨਹੀਂੀ ਰੱਖਣਾ ਚਾਹੀਦਾ।
ਨਹੀਂ ਵੇਖੋ, ਹਾਂ! ਨਹੀਂ ਸਹੀ ਗੱਲ, ਹੁਣ ਮੇਖ ਕੁਝੜਾ ਕਹਿੰਦਰ ਜੋਬ ਲੱਗਦੀ ਜੋਬ ਹਟ ਵੀ ਜਾਂਦੀ ਹੈ ਹੁਣ ਮੇਰੀ ਨਾ, ਐਵੇਂ ਇੱਕ ਗੱਲ ਹੋਈ ਕਿਸੇ, ਕੁੜੀ ਸੀ!
ਲ ਗਰਮ ਆ।
ਕਹਿੰਦੇ ਸੀ ਮੇਰੀ ਜੋਬ ਲੱਗ ਗਈ ਪਰ ਉਹਦਾ ਟਰਾਇਲ ਖ਼ਤਮ ਹੋ ਗਿਆ ਤੇ ਉਹਨੇ ਅੱਜ ਪੁੱਛਿਆ ਸੀ ਜਾ ਕੇ ਤੇ ਉਹ ਸਰ ਕਹਿੰਦਾ ਬਈ ਸਾਨੂੰ ਲੀਡ ਨੀ ਹੇ ਜਦੋਂ ਲੀਡ ਹੋਏਗੀ ਫੇਿਰ ਤੁਸੀਂ ਆ ਜਾਣਾ ਉਹਨਾਂ ਦੀ ਜੋਬ ਲੱਗੀ ਨੀ ਉਹ ਪੈਸਾ ਕਿੱਥੋਂ ਦੇਵੇ ਦੱਸੋ ਨਜ਼ਰਿਆਂ ਚ ਆ ਜਾਂਦੇ ਐਵੇਂ ਨਾਖ ਬੰਦੇ
ਮੰਗਵਾਏ ਰਾਜਸਥਾਨ ਤੋਂ ਹਨਾ ਕਿੰਨਾ ਮਤਲਬ ਕਿੰਨਾ ਸਮਾਨ ਸੀ ਉਹਦਾ ਦਸ ਪੰਦਰਾਂ ਹਜ਼ਾਰ ਉਹ ਤੇ ਉਹਦੀਆਂ ਮਤਲਬ
ਕੋਈ ਨੀ ਦੇਖੋ ਦੇਖੋ ਕੋਈ ਨੀ ਹਾਂ ਦੇਖੋ ਕੋਈ ਨੀ ਦੇਖੋ ਵਿੱਚ ਸਿਤਾਰ ਇਸ ਤ ਖਚਲਦੀ ਰਹਿੰਦੀ ਹੈ ਚ ਭੈਣਾਂ ਹੋਣੀਆਂ ਆਪਾਂ ਤਹੀ ਕਰਦੇ
ਮੈਂ ਵੀ ਸੂਟ ਸੀਨਾ ਵਾ ਹਨਾ ਲੋਕਾਂ ਦੇ ਪਰ ਮੈਂ ਆਪਣਾ ਲਿਹਾਜ਼ ਥੋੜੀ ਕਰੀ ਦ ਹਦਾ
ਨਹੀਂ ਫ ਹੁਣ ਨਹੀਂ ਫੇਿਰ ਹੁਣ ਐ ਵੇਖੋ ਨਾ ਹੁਣ ਜੇ ਜੇ ਉਹ ਬੰਦਾ ਬਾਰ ਜਾਂਦਾ ਫਿਰ ਉਹ ਚੀਜ਼ ਪਤਾ ਖੁਵਾਉਂਨੂੰ ਜਾ ਕੇ ਕਿੰਨੀੇ ਕਿੰਨੀ ਵਾਰ ਉਹਨੂੰ ਮੋਮੋਸ ਖਵਾ ਕੇ ਆਉਂਦਾ ਸਪਿੰਗ ਰੋਲ ਖਵਾ ਕੇ ਆਉਂਦਾ ਉਹਨੇ ਨ ਖ ਦੇਖੋਸ ਵੀ ਚੱਲਦੀ ਰਹਿੰਦੀ ਹੈ ਐਵੇਂ
ਹਨ ਨਾ ਕਿ ਜਿਵੇਂ ਅਗਰ ਸਾਹਮਣੇ ਵਾਲਾ ਬੰਦਾ ਵੀ ਥੋੜਾ ਕਰਦੇ ਨਾ ਥੋੜਾ ਬਹੁਤ ਚਲੋ ਕਰਦੇ ਬੰਦੇ ਉਹ ਨਹੀਂੀ ਹੁੰਦਾ ਪਰ ਜਿਹੜਾ ਉ ਹੀ ਬੰਦੇ ਨੂੰ ਨਾਜਾਇਜ਼ ਕਰਨ ਉਹ ਥੋੜੀ ਆੁੰਦੀ ਹੈ
ਹਾਂਜੀ ਹਾਂ
ਨਾਲੇ ਉਹਨੂੰ ਕਹਿ ਦੇਣਾ ਨੇਲਸ ਆਲੀ ਨੂੰ
ਵਾਲੀ ਕਹਿੰਦੀ ਪੀ ਸੀ ਕਿ ਕਾਫ਼ੀ ਟਾਈਮ ਹੋ ਗਿਆ ਕਿੰਨੇ ਕਿੰਨੇ
ਨਹੀਂ ਉਹ ਨੇਲਸ ਵਾਲੀ ਨੂੰ ਕਹਿਣਾ ਸੀ ਨਾ ਉਹਦੇ ਪੈਸੇ ਕਿੰਨੇ ਆਏ ਨੀ ਜੋਬ ਲੱਗੀ ਨੀ ਉਹਦੀ ਗਈ ਉਹ ਤਾਂ ਚਲੋ ਠੀਕ